ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੇਟਾ, ਹੋਰ ਸੁਣਾਓ ਕੀ ਹਾਲ ਚਾਲ?
ਬਹੁਤ ਵਧੀਆ ਹਾਂਜੀ।
ਹੋਰ ਕਿਵੇਂ ਯਾਦ ਕਰ ਲਿਆ ਅੱਜ ਸਾਨੂੰ?
ਹਾਂਜੀ ਮੈਨੇ ਨਾ ਤੁਹਾਡੇ ਕੋਲ ਸਿਲਾਈ ਸਿੱਖਣੀ ਸੀ ਮੈਂਨੇ ਨਾ ਕਿਸੇ ਨੂੰ ਪੁੱਛਿਆ ਸੀ ਕਿ। ਉੱਥੇ ਸਿਲਾਈ ਕੌਣ ਸਿਖਾਉਂਦਾ ਹੈ ਤੇ। ਫਿਰ ਉਹਨਾਂ ਨੇ ਦੱਸਿਆ ਕਿ ਤੁਸੀਂ ਸਿਲਾਈ ਸਿਖਾਉਂਦੇ ਹੋ ਤੁਸੀਂ ਸਿਖਾਉਂਦੇ ਹੋ ਸਿਲਾਈ।
ਨਹੀਂ ਵੈਸੇ ਤੇ ਨਹੀਂ ਸਿਖਾ ਸਿਲਾਈ ਸਿਖਾਦੀ ਤੇ ਨਹੀ ਆ ਮੈਂ ਕਿਉਂਕਿ ਥੋੜਾ ਬਹੁਤਾ ਸਟਿਚਿੰਗ ਦਾ ਕੰਮ ਕਰ ਲੈਂਣੀ ਹਾਂ। ਇਕ ਦੋ ਜਣਿਆਂ ਦਾ ਪਰ ਅਗਰ ਤੁਸੀਂ ਆਪਣੇ ਬੰਦੇ ਆ। ਉਹ ਸਾਡੇ ਉਹਦੇ ਧਾਰਮਿਕ ਤੇ ਸੰਥਾਨ ਏਸਾ ਕੁਛ ਨੀ ਹੈ। ਸਾਡੇ ਨਾਲ ਦੇ ਘਰ ਵਾਲੀ ਗੱਲ ਹੈਗੀ ਏ। ਤੁਸੀਂ ਅੱਛਾ। ਤੁਸੀਂ ਬਿਲਕੁਲ ਵੀ ਆਉਂਦੀ ਹੈਗੀ ਆ। ਥੋੜੀ ਬਹੁਤ ਤੁਹਾਨੂੰ ਆਉਂਦੀ ਹੈਗੀ। ਇੱਥੇ
ਨਹੀਂ ਮੈਨੂੰ ਬਿਲਕੁਲ ਨਹੀਂ ਆਉਂਦੀ। ਮੈਨੂੰ ਸ਼ੁਰੂਆਤ ਤੋਂ ਹੀ ਸਿੱਖਣੀ ਹੈ ਕਿ ਜਿੱਦਾਂ। ਅਹ ਸ਼ੁਰੂ ਚ ਪਹਿਲਾਂ ਕਿੱਦਾਂ ਮਤਲਬ ਸੂਈ ਵਾਲਾ ਕੰਮ ਹੋਏਗਾ ਪਹਿਲਾਂ ਫਿਰ
ਹਾਂ ਦੇਖੋ ਮਤਲਬ ਹੱਥ ਵਾਲਾ ਵੀ ਤੁਸੀਂ ਕੰ ਮਤਲਬ ਕੀਤਾ ਨੀ ਹੈ। ਥੋੜਾ ਬਹੁਤ ਵੀ ਬਿਲਕੁਲ ਨੀ ਕੀਤਾ ਹੋਇਆ ਤੁਸੀਂ।
ਹਾਂਜੀ। ਨਹੀਂ-ਨਹੀਂ ਮੈਨੂੰ ਸ਼ੁਰੂਆਤ ਤੋਂ ਹੀ ਸਿੱਖਣੀ ਹੈ ਸਾਰੀ ਬਿਲਕੁਲ।
ਹਾਂ। ਤੇ ਪਹਿਲ ਤਾਂ ਫੇਰ ਪਹਿਲ ਤਾਂ ਤੁਸੀਂ ਹੱਥ ਵਾਲੀ ਸੂਈ ਦਾ ਥੋੜ੍ਹਾ ਬਹੁਤਾ ਕੰਮ ਸਿੱਖ ਲੈਣਾ। ਫਿਰ ਤੁਹਾਨੂੰ ਮਸ਼ੀਨ ਦਾ ਵੀ ਸਿਖਾ ਦਾਂਗੇ। ਹੌਲੀ -ਹੌਲੀ ਹੱਥ ਦੇ ਕੰਮ ਚ ਦੇਖ। ਜਿਵੇਂ ਬਟਨ ਲਗਾਣਾ ਹੋ ਗਿਆ। ਅਹ ਜਿਹੜੇ ਸੂਟਾਂ ਦੇ ਥੱਲੇ। ਟੀਚ ਬਟਨ ਵੀ ਲੱਗ ਜਾਂਦੇ ਨੇ ਉਹ ਸਿੱਖ ਲੈਣਾ। ਤਰਪਾਈ ਕਰਨਾ ਸਿੱਖ ਲੈਣਾ।
ਹਾਂਜੀ ਹਾਂ।
ਹੋਲ- ਹੋਲੀ‌ ਸਭ ਕੋਈ ਨਾ ਤੇ ਫੇਰ ਮਸ਼ੀਨ ਦਾ ਵੀ ਤੁਸੀਂ ਨਾਲ- ਨਾਲ ਕਰ ਸਕਦੇ ਹੋ। ਐਸਾ ਕੁਛ ਨਹੀਂ ਹੈ। ਕਿਉਂਕਿ ਉਹ ਹੱਥ ਦਾ ਕੰਮ ਅਲੱਗ ਚੀਜ਼ ਏ, ਮਸ਼ੀਨ ਤੇ ਕੰਮ ਕਰਨਾ ਅਲੱਗ ਚੀਜ ਏ। ਬਿਲਕੁਲ ਸਹੀ, ਤੁਸੀਂ ਕਦੋਂ ਤੋਂ ਸਿੱਖਣਾ ਚਾਹ ਰਹੇ ਹੋ। ਕਦੋਂ ਕਰਨਾ ਚਾਹ ਰਹੇ ਹੋ।
ਹਾਂਜੀ। ਤੁਸੀਂ ਮੈਨੂੰ ਦੱਸ ਦਿੰਦੇ, ਅਗਰ ਤੁਸੀਂ ਜਿਸ ਦਿਨ ਵੀ ਫਿਰ ਹੋਵੋ ਮੈਂ ਉਸ ਦਿਨ ਤੋਂ ਆ ਜਾਂਵਾਂਗੀ। ਮੈਂ ਅੱਜ ਤੋਂ ਵੀ ਆ ਸਕਦੀ ਹਾਂ। ਕੱਲ ਤੋਂ ਵੀ, ਤੁਸੀਂ ਜਿਸ ਦਿਨ ਦੱਸ ਦਿਓ।
ਚਲੋ ਤੁਸੀਂ- ਤੁਸੀਂ ਮੰਡੇ ਤੋਂ ਦੇਖ ਲੈਣਾ। ਆ ਜਾਣਾ ਸ਼ਾਮੀ ਛੇ ਚਾਰ ਵਜੇ ਨਹੀਂ ਤੇ, ਪੰਜ ਵਜੇ ਤੱਕ ਦੇਖ ਲੈਣਾ। ਥੋੜੀ ਧੁੱਪ ਵੀ ਘੱਟ ਹੋ ਜਾਂਦੀ ਹੈ। ਪੰਜ ਵਜੇ ਤੇ ਪੰਜ ਵਜੇ ਤੱਕ ਤੁਸੀਂ ਆ ਜੋ। ਹੂੰ। ਸਿਲਾਈ ਮਸ਼ੀਨ ਤੇ ਚਲੋ ਐਵੇਂ ਕੋਲ ਹੈ ਵੇ ਤੁਸੀਂ ਆਪਣਾ ਕੱਪੜੇ ਲੈ ਕੱਪੜਾ ਲੈ ਅਨਾ ਕੋਈ। ਰਫ ਪਹਿਲੇ ਤਾਂ ਲੈਣਾ ਥੋੜ੍ਹਾ ਬਹੁਤ ਸ਼ੁਰੂਆਤ ਸ਼ੁਰੂਆਤ ਤੁਹਾਨੂੰ ਕਰਵਾਉਣੀ ਸਿਖਾਵਾਂਗੇ, ਦੇਖਣੇ ਆਂ। ਕਿੰਨੀ ਤੁਸੀਂ ਹਜੇ ਕਰ ਸਕਦੇ ਹੋ। ਸਿੱਧੀ ਲਾਈਨਾਂ ਲਗਾਉਣੀਆਂ ਜਿਵੇਂ ਵੀ ਪੈਰਾਂ ਵਾਲੀ ਮਸ਼ੀਨ ਚਲਾ ਲੋਗੇ ਜਾਂ ਹੱਥ ਨਾਲ ਹੀ ਚਲਾਉਣੀ ਸਿੱਖੋਗੇ ਸ਼ੁਰੂ ਤੋਂ
ਹਾਂਜੀ ਪਹਿਲੇ ਜਿੱਦਾਂ। ਪਹਿਲੇ ਹੱਥ ਵਾਲੀ ਮਸ਼ੀਨ ਨਾਲ ਥੋੜ੍ਹੀ ਪ੍ਰੈਕਟਿਸ ਕਰ ਲਾਂਗੀ। ਫਿਰ ਉਹ ਆ ਜਾਏਗੀ ਫਿਰ ਮੈਂ ਪੈਰਾਂ ਵਾਲੀ ਮਸ਼ੀਨ ਚਲਾ ਲਾਂਗੀ। ਫੇਰ ਜਿੱਦਾਂ ਮੋਟਰ ਨੀ ਹੋਏਗੀ ਤੇ, ਫੇਰ ਉਹ ਵੀ ਦੇਖ ਲਾਂਗੇ ਅਗਰ ਮੋਟਰ ਵਾਲੀ ਉਹ ਵੀ। ਮਤਲਬ ਹਰ ਚੀਜ਼ ਦੀ ਪ੍ਰੈਕਟਿਸ ਹੋ ਜਾਏਗੀ ਮੈਨੂੰ।
ਹਾਂ ਅਗਰ ਜਦੋਂ ਤੁਹਾਡੇ, ਅੱਛਾ-ਅੱਛਾ ਹਾਂ ਨਹੀਂ ਅਗਰ ਤਾਨੂੰ ਇੰਟਰਸਟ‌ ਤਾਂ ਹੈਗਾ ਫਿਰ ਤੁਸੀ ਜਲਦੀ ਸੀਗੀ ਤੇ। ਅਗਰ ਬੰਦੇ ਇਹ ਡਿਪੈਂਡ ਕਰਦਾ ਵੇ ਸੀ ਦੇਖਣ ਵਾਲਿਆਂ ਨੂੰ ਕਿੰਨੀ ਇੰਟਰਸਟ ਹੈਗਾ ਕੰਮ ਵਿੱਚ ਜਿਹੜਾ ਸ਼ਾਰਪ ਮਾਇੰਡ ਜਿਹੜੇ ਹੁੰਦੇ ਨੇ, ਉਹ ਜਲਦੀ ਸਿੱਖ ਜਾਂਦੇ ਨੇ ਤੇ ਫਿਰ ਕੀ ਸਿੱਖੋਗੇ। ਆਪਣੇ ਸੂਟ ਸੀਆ ਕਰੋਗੇ, ਸੂਟ ਆਪੇ ਸੀਨੇ ਨੇ ਤੁਸੀ। ਕਿਉਂਕਿ ਆਹ ਅੱਜ ਕੱਲ ਤੇ ਟੇਲਰਾਂ ਨੇ ਵੀ ਬੜੀ ਆ ਚੁੱਕੀ ਅੱਤ ਚੁੱਕੀ ਹੋਈ ਹੈ ਇਹਨੇ ਪੈਸੇ ਲੈਣੇ ਨੇ ਸਿੰਪਲ ਜਿਹਾ ਸੂਟ, ਇਹਨਾਂ ਦਾ ਸੂਟ ਨਹੀਂ ਹੁੰਦਾ। ਉਨੀ ਸਵਾਈ ਦੇਣੀ ਪੈਂਦੀ ਏ। ਕਈ ਵਾਰੀ ਤੇ ਮਨ ਨੀ ਕਰਦਾ ਹੈਗਾ ਸਵਾਨ ਤੇ, ਸਹੀ ਗੱਲ ਹੈ ਘਰ ਪਾਉਣ ਵਾਲੇ ਬੰਦਾ। ਆਪਣੇ ਆਪ ਚ ਜਿਹੜਾ ਸਿੱਖ ਲਵੇ ਤੇ ਸਹੀ ਰਹਿੰਦਾ ਏ। ਚਲੋ ਘਰ ਪਾਣ ਵਾਲੇ ਦੀ ਸ਼ੁਰੂਆਤ ਤੋਂ ਕਰਦਾ ਐ।
ਹਾਂਜੀ।
ਹੌਲੀ -ਹੌਲੀ ਫੇਰ ਬੰਦਾ ਪਰਫੈਕਟ ਹੋ ਜਾਂਦਾ ਵੇ। ਤੁਸੀਂ ਪ੍ਰੈਕਟਿਸ ਕਰੋ ਗਏ, ਤੁਸੀਂ ਪਰਫੈਕਟ ਸੀਓ ਗੇ।
ਹਾਂਜੀ ਮੈਂ ਫਿਰ। ਸਟਾਰਟਿੰਗ ਚ ਤੇ ਉਹ ਲੈਵਾਂਗੀ ਇੱਕ ਮਲਬ ਕੋਈ ਵੀ ਇੱਕ ਕੱਪੜਾ ਲੈਵਾਂਗੀ ਨਿਊਜ਼ਪੇਪਰ ਵੀ ਲੈਆਵਾਂਗੀ ਜਿਦੇ ਨਾ ਪਹਿਲੇ ਅਗਰ ਮੈਂ ਨੇ ਜਿੱਦਾਂ ਪਹਿਲੇ ਤਾਂ ਚਲੋ। ਅਹ ਸਈ ਵਾਲਾ ਕੰਮ ਜੋ ਹੋਏਗਾ, ਨਾ ਮੈਂ ਉਹ ਸਿੱਖ ਲਾਂਗੀ।
ਨਹੀਂ ਉਹ ਤੇ ਚਲੋ ਹਾਂ ਨਹੀਂ ਸੂਈ ਵਾਲਾ। ਕੰਮ ਤੇ ਮੈਂ ਚਲੋ- ਚਲੋ ਮੈਂ ਆਪ ਈ ਮੈਂ ਸਟਿਚ ਕਰਨੀ ਆਂ ਥੋੜ੍ਹੇ ਬਹੁਤ ਮੇਰੇ ਸੂਟ ਦੀ ਤਰਪਾਈਆਂ ਹੁੰਦੀਆਂ ਨੇ। ਕੁਛ ਹੁੰਦੀਆਂ ਨੇ ਉਹ ਪਈਆਂ ਹੁੰਦੀਆਂ ਨੇ ਉਹ ਚਲੋ ਤੁਹਾਡੇ ਕੋਲ। ਕਰਾਲਾ ਕਰਾਂਗੀ ਨਾਲੇ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਨਾਲੇ ਮੇਰਾ ਵੀ ਕੰਮ ਹੋ ਜਾੇ ਕਰੇਗਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਤੇ ਉਸ ਤੋਂ ਬਾਅਦ। ਫਿਰ, ਮੈਂ ਕਟਿੰਗ ਵਗੈਰਾ ਦਾ, ਸਿੱਖਣਾ ਹੋਏਗਾ ਨਾ ਤੇ ਫਿਰ ਮੈਂ ਨਿਊਜ਼ ਪੇਪਰ, ਤੇ ਉਹ ਲੈਆਵਾਂਗੀ ਅਖ਼ਬਾਰ, ਤੇ ਉਹ ਕੱਪੜਾ ਲੈਆਵਾਂਗੀ। ਪਹਿਲੇ, ਅਖ਼ਬਾਰ ਤੇ ਕੱਟ ਲਾਂਗੀ। ਫੇਰ ਉਸ, ਤੋਂ ਬਾਅਦ ਕੱਪੜੇ
ਕੈਂਚ ਵੀ ਲੈਆਣਾ, ਤੁਸੀਂ ਆਪਣੀ ਜਰਾ ਕਿਉਂਕਿ, ਪੇਪਰ ਵਾਸਤੇ ਨਾ, ਸਾਈ ਜਾਦੀ ਆ ਆਪਣੀ ਹੋਏ, ਤੇ ਸਾਡੀ ਤੇ ਯੂਜ ਕਰਨ ਦੀ ਹੁੰਦੀ ਹੈ। ਨਾ ਕੱਪੜੇ ਤੇ ਫਿਰ ਖਰਾਬ ਹੋਣ ਦਾ ਡਰ ਹੁੰਦਾ ਹੈਗਾ। ਤੇ ਦੇਖ ਲੈਣਾ, ਤੁਸੀਂ ਕੱਲੇ ਆ ਫੇ, ਇੱਕ-ਦੋ ਫਰੈਂਡਸ ਨੂੰ ਕਰਲੋ ਹੋਰ। ਦੇਖਲੋ, ਜਰਾ ਫੇਰ ਹੋ ਜਾਂਦਾ ਐ, ਹਾਂ।
ਹਾਂ, ਹੈ ਫਰੈਂਡਸ ਨੇ, ਉਹਨਾਂ ਨੇ ਵੀ ਸਿੱਖਣਾ ਸੀ, ਤੇ ਫੇਰ ਉਹ ਵੀ ਕਹਿ ਰਹੇ ਸੀ ਕਿ ਪਹਿਲੇ ਤੂੰ, ਗੱਲ ਕਰ ਲੈ, ਤੇ, ਫਿਰ ਮੈਂ, ਆ ਫਿਰ ਤੂੰ, ਸਾਨੂੰ ਵੀ ਦੱਸਦੀ। ਮੈਂ ਹੁਣ ਓਨਾ ਨੂੰ ਦੱਸ ਦਾਂਗੀ। ਤੇ ਫੇਰ ਉਹ ਵੀ ਆਜੁਗੀ ਮੇਰੇ ਨਾਲ। ਮੈਟਾਈਮਿੰਗ, ਵਗੈਰਾ ਹੋਰ, ਫੀਸ ਵਗੈਰਾ ਵੀ ਦੱਸਦਾਗੀ, ਤੁਸੀਂ ਫੀਸ ਵੀ ਦੱਸ ਦਿੰਦੇ ਆ ਫਿਰ ਕਿੰਨੀ।
ਕੋਈ ਨੀ ਤੁਸੀਂ ਆਓ, ਪਹਿਲੇ ਆਓ ਤੁਸੀਂ ਵੇਖੋ ਤੁਹਾਨੂੰ ਵੀ ਤੇ ਖਨਾ ਵੀ ਤੁਹਾਨੂੰ ਸਮਝ ਆ ਰਹੀ। ਮੇਰੀ ਨਹੀਂ ਆ ਰਹੀ ਤੁਸੀਂ, ਪਹਿਲੇ ਹਾਂ ਕੋਈ ਗੱਲ ਨਹੀਂ ਤੁਸੀਂ ਆਓ ਹਫ਼ਤਾ ਕੁ ਮੇਰੇ ਕੋਲ ਬੈਠੋ। ਮੇਰੇ ਨਾ ਕੰਮ ਕਰੋ ਤੁਸੀਂ, ਜੇ ਤੁਹਾਨੂੰ ਸਹੀ ਲੱਗੇਗਾ ਤੇ ਫਿਰ ਕਰ ਲਾਂਗੇ ਗੱਲ, ਫੀਸ ਦੀ ਵੀ ਗੱਲ। ਕਰਨੂੰ ਜੀ ਐਸਾ ਕੁਝ ਨੀ ਬਸ ਮੈਂ, ਤੇ ਤੁਹਾਨੂੰ ਬਸ ਤੁਸੀਂ ਆਪਣੇ ਕਰਕੇ ਮੈਂ। ਚਲੋ, ਤੁਸੀਂ ਕਹਿ ਰਹੇ ਹੋ ਤੇ ਮੈਂ, ਟੈਮ ਨਿਕਾਲ ਲਾਂਗੀ ਵੈਸੇ ਤਾ ਅੱਜ ਕੱਲ ਮੈਨੂੰ ਤੇ ਟੈਮ ਮਿਲਦਾ ਹੀ ਉਥੇ ਜੇ ਸਾਰਾ ਦਿਨ, ਸਾਰਾ ਦਿਨ ਘਰ ਦੇ ਕੰਮਾਂ ਚ, ਫਿਰ ਪੋਤਰਾ ਛੋਟਾ ਵੇ। ਫਿਰ ਉਹਦੇ ਵੱਲ ਵੇਖਨਾ, ਪਰ-ਪਰ ਮੈਂ ਤੁਸੀਂ ਤੁਹਾਨੂੰ ਸਿਖਾ ਦਾਂਗੀ ਕੁਛ ਨੀ ਏ, ਮੇਰੇ ਬੱਚੇ ਵਾਰੇਗੇ ਹੋ, ਤੁਸੀਂ ਵੀ। ਤੁਸੀਂ ਆਓ, ਹਾਂ ਤੁਸੀਂ ਵੇਖ ਲੋ ਚਾਰ-ਪੰਜ ਦੇ ਵਿੱਚ ਜੀ ਕਿਸੇ ਵੀ ਟੈਮ ਆ ਜਾਓ, ਤੇ ਘੰਟਾ ਡੇਢ ਘੰਟਾ ਚ ਹ, ਹਾਂ-ਹਾਂ ਤੁਸੀਂ ਆਓ। ਠੀਕ ਹੈ, ਠੀਕ ਹੈ ਹਾਂ ਤਿੰਨ-ਚਾਰ ਜਣੇ ਹੋ ਜੋਗੇ ਕਿੰਨੇ ਜਾਣੇ ਹੋ, ਜਾਣਗੇ ਤੁਸੀਂ?
ਹਾਂਜੀ, ਤਿੰਨ- ਚਾਰ ਹੋ ਜਾਣਗੇ। ਅੱਗੋਂ ਉਹਨਾਂ, ਦੀਆਂ ਵੀ ਫਰੈਂਡਸ ਨੇ, ਜਿੱਦਾਂ ਹੁਣ ਮੇਰੀ ਫਰੈਂਡ ਨੇ, ਉਹਨਾਂ, ਦੀਆਂ ਵੀ ਅੱਗੋਂ ਫਰੈਂਡ ਨੇ, ਉਹਨਾਂ ਨੇ ਵੀ, ਸਿੱਖਣਾ ਹੋਰ, ਤੇ ਏਦਾਂ, ਕਾਫੀ-ਕਾਫੀ ਜਣੇ ਹੋ ਜਾਂਗੇ ਅਸੀਂ। ਸਾਡਾ ਮਤਲਬ, ਅੱਛਾ ਖਾਸਾ ਗਰੁੱਪ। ਹੋ ਜਾਏਗਾ। ਅ ਸੱਤ- ਅੱਠ ਜਣੇ ਹੋ ਜਾਂਗੇ, ਅਸੀਂ ਦਸ ਜਣੇ ਹੀ ਜਾਂਗੇ। ਕਿਉਂਕਿ ਉਹਨਾਂ ਦੀ ਜਿੱਦਾਂ, ਕਿ, ਵੱਡੀ ਸਿਸਟਰ ਏ ਉਹ ਵੀ ਕਹਿ ਰਹੇ ਨੇ ਤੇ, ਉਹ ਵੀ ਤੇ ਅਸੀਂ, ਕਾਫੀ ਸਾਰੇ ਜਾਣੇ ਹੋ ਜਾਗੇ ਨਾ ਤੇ, ਇੱਕ ਈ ਬੈਚ ਵਿੱਚ, ਇੱਕ ਬੈਚ ਲੱਗ ਜਾਏਗਾ। ਫੇਰ ਦਿੱਕਤ ਨੀ ਹੋਏਗੀ। ਫੇਰ, ਅਸੀਂ
ਤੁਈ, ਮੈਨੂੰ ਪ੍ਰੋਫੈਸ਼ਨਲ ਬਣਾਦੋਗੇ। ਕੋਈ ਕੰਮ ਆਰੇ ਲਗਾ ਦੋਗੇ ਮੈਨੂੰ ਵੀ ਤੁਸੀਂ। ਹੈਂ, ਮੈਂ ਕਹਿ ਰਹੀ ਹਾਂ। ਤੇ ਕਿੰਨਾ ਚਿਰ, ਜ਼ਿਆਦਾ ਮਤਲ, ਜ ਹਜੇ ਤੇ ਸ਼ੁਰੂਆਤ ਸੀ। ਤੇ, ਤੁਸੀਂ ਤਿੰਨ-ਚਾਰ ਜਣੇ ਈ ਆਓਗੇ ਹੱਥ ਦਾ ਈ ਕੰਮ ਕਰੋਗੇ, ਫੇਰ ਅੱਗੇ ਜਾ ਕੇ, ਅਗਰ। ਜੇ ਵੱਧ ਜਾਂਦੇ ਨੇ ਨਾ, ਫਿਰ ਤੁਹਾਨੂੰ ਆਪਣੇ ਸਿਲਾਈ ਮਸ਼ੀਨ ਵੀ, ਨਾਲ ਲਿਆਣੀ ਪਏਗੀ। ਕਿਉਂਕਿ, ਮੈਂ ਹਜੇ ਇੰਨਾ ਅਰੇਂਜਮੈਂਟ ਕਰ ਨੀ ਪਾਵਾਂਗੀ। ਕਿਉਂਕਿ, ਕਰਦੈ ਨਾ ਕੰਮ ਤੇ, ਜਿਵੇਂ ਕੰਮ ਚੱਲਦਾ। ਫਿਰ, ਬੰਦਾ ਉਸੇ ਟੈਮ ਹਿਸਾਬ ਨਾਲ, ਆਪਣੀ ਮਸ਼ੀਨਰੀ ਰੱਖਦਾ। ਤੇ, ਅਗਰ ਤੁਹਾਨੂੰ ਇੰਟਰਸਟਡ ਹੋਏ, ਸਾਰੇ ਲੋਕ। ਤੁਸੀਂ ਸਾਰੇ ਅੱਠ ਦਸ ਜਾਣੇ ਹੋ ਗਏ। ਤੇ ਫੇਰ ਆਪਣੀ ਸਿਲਾਈ ਮਸ਼ੀਨ ਫੇਰ ਤੁਹਾਡੇ ਕੋਲੋ ਮੰਗਾਵਾਂਗੀ, ਤੁਸੀਂ ਆਏ ਇੱਥੇ ਇਧਰ। ਫੇਰ ਸੈਟਰਡੇ ਦੇ ਸੈਟਰਡੇ, ਤੁਹਾਨੂੰ ਮੈਂ ਮਸ਼ੀਨ ਦੀ ਸਫਾਈ ਕਰਨੀ ਵਗੈਰਾ ਸਿਖਾਦਾਂ ਕਰਾਂਗੀ ਤੇ ਕੋਈ ਪੁਰਜਾ ਕਿਵੇਂ ਨਿਕਾਲਣਾ ਐ, ਕੈਸੇ ਕਰਨਾ ਐ ਇਹ। ਧਾਗਾ ਤੋੜਦੀਏ ਕੀ ਕਰਨਾ, ਐਹ ਚੀਜ਼ਾਂ ਸੈਟਰਡੇ ਨੂੰ ਕਲਾਸ ਲੱਗਜਾ ਕਰੇਗੀ, ਕਿਉਂਕਿ ਇਹ ਤਾਂ ਹੈਗਾ ਈ, ਤੁਸੀਂ ਸਿਲਾਈ ਸਿੱਖ ਲਈਏ, ਚਲੋ ਇੱਕ- ਇੱਕ ਤੁਹਾਡੀ ਕਿਸੇ ਵੇਲੇ ਮਸ਼ੀਨ ਦਿੱਕਤ ਦਿੰਦੀ ਹੈ ਏ, ਤੁਹਾਨੂੰ ਸਮਝ ਹੀ ਨਹੀਂ ਆਏਗੀ, ਅਸੀਂ ਕਰੀਏ ਕੀ ਹੁਣ। ਹੁਣ ਹਰ ਟੈਮ ਤੇ ਚੁੱਕ ਕੇ ਬੰਦਾ ਬਾਜ਼ਾਰ ਨਹੀਂ ਜਾ ਸਕਦਾ ਹੈਗਾ, ਠੀਕ ਕਰਾਣ ਵਾਸਤੇ। ਤੇ ਛੋਟੀ ਮੋਟੀ ਕਮੀਆਂ ਤੇ ਘਰ ਹੀ ਆਣੀਆਂ ਚਾਹੀਦੀਆਂ ਨੇ, ਉਹ ਤੁਹਾਨੂੰ ਮੈਂ ਥੋੜਾ ਸਭ ਨੂੰ ਦੱਸ ਦਾਂਗੀ। ਤੁਸੀਂ ਆਪਣੇ ਘਰ ਆਪਣਾ ਛੋਟੀ- ਮੋਟੀ ਕਮੀਆਂ ਤੇ ਠੀਕ ਕਰ ਲਿਆ ਕਰੋੋਗੇ।
ਹਾਂਜੀ-ਹਾਂਜੀ, ਬਿਲਕੁਲ। ਮੈਂ ਫਿਰ ਉਹਨਾਂ ਨੂੰ, ਹਾਂਜੀ, ਹੋਰ- ਹੋਰ ਵਧੀਆ, ਬਸ ਫਰੀ ਸੀ। ਹਾਂਜੀ ਫ੍ਰੀ ਸੀਗੇ, ਤੇ ਤਾਂ ਇਸ ਕਰਕੇ ਸੋਚ ਰਹੇ ਸੀ, ਕਿ ਸਿਲਾਈ ਸਿੱਖ ਲਈਏ। ਹੋਰ ਫਿਰ ਇਸ ਤੋਂ ਬਾਅਦ ਮੇਰੀ ਫਰੈਂਡ ਨੇ ਹੋਰ ਵੀ ਇਹ ਵੀ ਕਿਹਾ ਸੀ, ਕਿ ਕਰੋਸ਼ੀਆ ਵੀ ਸਿੱਖ ਲਾਂਗੇ। ਤੇ ਫੇਰ ਮੈਂਨੇ ਕਿਹਾ ਕਿ ਪਹਿਲਾਂ ਸਿਲਾਈ ਸਿੱਖਣੇ ਆ, ਕਿਉਂਕਿ ਸਿਲਾਈ ਤੇ ਚਲੋ ਕੰਮ ਆ ਜਾਂਦੀ ਐ। ਕੀ ਅ ਜਿੱਦਾਂ, ਕਿਉਂਕਿ ਰੋਜ਼ ਦੇ ਸਾਡੇ ਹਾਂਜੀ, ਰੋਜ਼ ਦੇ ਕੱਪੜੇ ਐਨੇ। ਤੇ ਉਹ ਜਿੱਦਾਂ ਵੀ ਉਧੜ ਗਏ। ਤੇ ਫਿਰ ਸਾਨੂੰ ਉਹਨਾਂ ਨੂੰ ਸਿਲਣਾ, ਤੇ ਕਮ ਸੇ ਕਮ ਉਹਨਾਂ ਨੂੰ ਤੇ ਸਿਲਣਾ ਆਣਾ ਚਾਹੀਦਾ।
ਬਿਲਕੁਲ ਜੀ, ਮੈਂ ਤੇ ਖੁਦ ਕਹਿਣੀ ਆਂ, ਕੁੜੀਆਂ ਨੂ ਤੇ ਸਾਰੇ ਕੰਮ ਆਣੇ ਚਾਹੀਦੇ ਨੇ। ਅੱਗੇ ਜਾ ਕੇ ਆਪਣੇ ਬੜਾ ਆਰਾਮ ਮਿਲਦਾ ਹੈਗਾ, ਕਿਸੀ ਦੀ ਮੁਹਤਾਜ ਈ ਨਹੀਂ ਹੁੰਦੀ ਐ ਐਂ ਹੁੰਦਾ। ਬੰਦਾ ਆਪਣੇ ਜੋਗਾ ਜ਼ਰੂਰ ਹੋਣਾ ਚਾਹੀਦਾ ਐ। ਹੋਰਾਂ ਦਾ ਨਾ ਕਰੋ, ਤੁਸੀਂ ਕੰਮ ਆਪਣਾ ਕੰਮ ਕਰ ਸਕੋ। ਤਾਂ ਕੀ ਕਿਸੇ ਤੇ ਡਿਪੈਂਡ ਨਾ ਰਹਿਣਾ ਪਏ, ਸਿਲਾਈ ਆਣੀ ਚਾਹੀਦੀ ਐ ਜ਼ਰੂਰ, ਥੋੜ੍ਹੀ ਬਹੁਤ। ਕਿਤੇ ਜ਼ਰੂਰ ਆਣੀ ਚਾਹੀਦੀ ਐ।
ਹਾਂਜੀ, ਬਸ ਇਸੀ ਕਰਕੇ ਸਿੱਖਣੀ ਸੀ, ਹਾਂਜੀ।
ਹੋਰ, ਸਾਡੇ ਮੰਮੀ-ਮੰਮੀ ਕਰ ਲੈਂਦੇ ਨੇ ਸਿਲਾਈ।
ਹਾਂਜੀ, ਮੰਮੀ ਥੋੜ੍ਹਾ ਬਹੁਤ ਕਰ ਲੈਂਦੇ ਨੇ, ਤੇ ਫਿਰ ਲੇਕਿਨ ਮੰਮੀ ਕਹਿੰਦੇ ਕਿ ਤੂੰ ਨਾ ਬਾਹਰੋਂ ਅਗਰ ਮੈਂ ਸਿੱਖਾਂ
ਹਾਂ, ਸਹੀ ਕਹਿ ਰਹੇ ਨੇ। ਬਿਲਕੁਲ ਸਹੀ ਕਹਿ ਰਹੇ ਨੇ, ਕਿਉਂਕਿ ਘਰ ਨਾ ਘਰ ਆਲਸ ਵੀ ਆ ਜਾਂਦਾ ਐ, ਔਰ
ਹਾਂਜੀ-ਹਾਂਜੀ।
ਨਹੀਂ ਆਂਦੀ, ਐਵੇਂ ਫਰੈਂਡਸ ਦੇ ਨਾਲ ਬੈਠ ਕੇ ਕੋਈ ਕੰਮ ਕਰੋ ਨਾ ਇੰਜੋਏ ਵੀ ਬੰਦਾ ਕਰਦਾ ਵੇ, ਔਰ ਕੰਮ ਵੀ ਸਿੱਖ ਲੈਂਦਾ ਐ ਬੰਦਾ। ਵਧੀਆ ਹੋ ਜਾਂਦਾ ਵੇ ਐਵੇਂ, ਹਾਂ। ਹਾਂ, ਘਰ ਤੁਹਾਨੂੰ ਵੀ ਸਾਡਾ ਪਤਾ ਈ ਏ। ਹਾਂ, ਤੁਸੀਂ ਦੇਖ ਲੈਂਦੇ ਨਾ, ਜਿਵੇਂ ਵੀ ਤੁਹਾਨੂੰ ਜਿਸ ਦਿਨ ਵੀ ਤਹਾਨੂੰ, ਵੈਸੇ ਤਾਂ ਮੈਂ ਤੇ ਮੰਡੇ ਤੋਂ ਤੁਹਾਨੂੰ ਕਹਿ ਦਿੱਤਾ, ਤੁਸੀਂ ਆਪਣੀ ਫਰੈਂਡਸ ਦੇ ਨਾਲ ਸਾਰਿਆਂ ਨਾਲ ਗੱਲਾਂ ਗੱਲ ਕਰਕੇ ਦੇਖ ਲੈਣਾ, ਅਗਰ ਉਹਨਾਂ ਨੂੰ ਵੀ ਸੁੂਟ ਟੇਬਲ ਲੱਗਦਾ ਪਿਆ ਈ ਫਿਰ ਤੇ ਫਿਰ, ਫਿਰ ਤੇ ਬਸ ਸੁ ਸਕੂਲ ਦੀ, ਕੋਲਜ ਦੀਆਂ ਛੁੱਟੀਆਂ ਚੱਲ ਰਹੀਆਂ ਨੇ।
ਹਾਂਜੀ- ਹਾਂਜੀ ਤੇ ਇਸੀ ਕਰਕੇ ਮੈਂ ਸੋਚ ਰਹੀ ਸੀ ਸਿਲਾਈ ਸਿੱਖਣ ਦਾ, ਕਿਉਂਕਿ ਛੁੱਟੀਆਂ ਵੀ ਨੇ। ਤੇ ਫੇਰ ਇਹਦੇ ਵਿੱਚ, ਕੁਛ ਕੰਮ ਵਾਲੀ ਚੀਜ਼ ਸਿੱਖ ਲਈਏ। ਜੋ ਕਿ ਕੰਮ ਵੀ ਆਏ, ਕਿਉਂਕਿ ਫੇਰ ਪਏ ਰਹਿੰਦੇ ਨੇ ਕਿੰਨੇ ਸਾਰੇ ਕੱਪੜੇ, ਫੇਰ ਅਗਰ ਟੇਲਰ ਕੋਲ ਜਾਓ, ਫਿਰ ਛੋਟੇ- ਛੋਟੇ ਕੰਮ ਵਾਸਤੇ ਮਨਾ ਕਰ ਦਿੰਦਾ ਐ। ਤੇ ਫੇਰ ਅਸੀਂ ਉਹਦੇ ਕੋਲ ਜਾਂਦੇ ਨੀ, ਹਾਂਜੀ, ਛੋਟੇ- ਛੋਟੇ ਜੇ, ਹਾਂ। ਛੋਟੇ -ਛੋਟੇ ਜੇੜੇ ਦੇ ਕੱਪੜਿਆਂ ਦੇ ਇੰਨੇ ਪੈਸੇ ਲੈ ਲੈਂਦੇ ਨੇ। ਤਾਂ ਇਸ ਕਰਕੇ ਫੇਰ ਅਸੀਂ।
ਦਿੰਦੇ ਨੇ ਛੋਟਾ- ਛੋਟਾ ਕੰਮ ਲੈਣਾ ਨੀ ਚੁੰਹਾਦੇ।
ਹਾਂ, ਬਿਲਕੁਲਉਹ ਛੋਟੇ ਛੋਟਾ ਕੰਮ ਤੇ ਲੈਦਾ ਹੀ ਨਹੀਂ ਜਾਂਦੀ ਹਾਂਜੀ ਤੇ
ਹਮ -ਹਮ।
ਹਾਂਜੀ, ਫੇਰ ਮੈਂ ਨਾ ਆਪਣੀ ਫਰੈਂਡਸ ਨੂੰ ਮੈਂ ਕਹਿ ਦਿੰਦੀ ਹਾਂ ਤੇ ਉਹ ਫਿਰ ਆ ਹੁਣਗੇ ਅਸੀਂ ਸਾਰੇ ਮਿਲ ਕੇ ਆ ਜਾਗੇ। ਹਾਂਜੀ- ਹਾਂਜੀ। ਆਪਣਾ ਸਾਰਾ ਸਮਾਨ ਲੈਵਾਂਗੇ ਹਾਂਜੀ। ਤੇ ਸਮਾਨ ਵਗੈਰਾ ਹਾਂਜੀ ਮੰਡੇ ਤੋਂ। ਹਾਂਜੀ, ਠੀਕ ਹੈ। ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।